ਹੈਲੋ ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਓ
ਹਾਂਜੀ ਠੀਕ ਠਾਕ ਤੁਸੀਂ ਕਿਵੇਂ ਹੋ
ਮੈਮ ਜੀ ਵਧੀਆ ਜੀ ਤੁਸੀਂ ਸੁਣਾਓ ਹੋਰ ਕੀ ਕਰਦੇ ਸੀ
ਮੈਂ ਸਬਜ਼ੀ ਦੀ ਤਿਆਰੀ ਕਰਦੀ ਸੀ
ਕੀ ਬਣਾ ਰਿ ਓ ਅੱਜ ਸਬਜ਼ੀ ਚ ਫੇਰ
ਮੈਂ ਨਾ ਸੁੱਕੇ ਆਲੂ ਤਰੀ ਵਾਲੇ ਲਸਣ ਵਾਲੇ ਲਸਣ ਪਾ ਕੇ ਲਸਣ ਅਹ ਲਸਣ ਦਾ ਤੜਕਾ ਲਾ ਕੇ ਧਨੀਆ ਪਾ ਕੇ ਫਰੈਸ਼ ਨੀ ਹੁੰਦਾ ਧਨੀਆ ਆ ਹਰਾ ਧਨੀਆ ਫਰੈਸ਼ ਪਾ ਕੇ ਬਹੁਤ ਵਧੀਆ ਤਰੀ ਵਾਲੇ ਆਲੂ ਬਣਦੇ ਆ ਉਬਾਲੇ ਹੋਏ ਆਲੂ ਹਾਂਜੀ, ਤੇ ਤੁਸੀਂ ਆਲੂ-ਪਕੌੜੇ ਖਾਧੇ ਪੰਜਾਬ ਦੇ ਕਦੇ?
ਹਾਂਜੀ-ਹਾਂਜੀ ਕੱਲ ਰਾਤ ਹੀ ਖਾਧੇ ਸੀ ਜੀ ਮੈਂ।
ਅੱਛਾ ਉੱਥੇ ਮਹਾਰਾਸ਼ਟਰ ਵਿੱਚ ਮਿਲ ਜਾਂਦੇ ਪਕੌੜੇ?
ਨਹੀਂ ਮਿਲਦਾ ਤਾਂ ਹੈ ਨਹੀਂ ਉਰੇ ਪੰਜਾਬ 'ਚ ਕੋਈ ਸਾਡੀ ਰਿਸ਼ਤੇਦਾਰੀ 'ਚ ਆਏ ਸੀ। ਤੇ ਉਹਨਾਂ ਤੋਂ ਮੰਗਵਾ ਲਏ ਸੀ ਜੀ। ਹਾਂਜੀ-ਹਾਂਜੀ, ਬਹੁਤ ਜ਼ਿਆਦਾ ਟੇਸਟੀ ਲੱਗਦੇ ਆ ਜੀ।
ਔਰ ਫੇਰ ਤੁਸੀਂ ਛਿਪਾਰ ਦੇ ਮੇਲਾ ਦੇਖ
ਅਹ ਨਹੀਂ ਸਾਨੂੰ ਪਤਾ ਨੀ ਆ ਕੀ ਚੀਜ਼ ਹੁੰਦੀ ਹੈ ਸਿਪਾਰ ਦਾ ਮੇਲਾ।
ਤੇਰੀ ਮੰਮੀ ਨੂੰ ਪਤਾ ਹੋਣਾ ਤੇਰੀ ਮੰਮੀ ਵੀ ਥੋਨੇ ਥੋਡੇ ਪੰਜਾਬ ਦੀ ਹੈ ਨਾ?
ਹਾਂਜੀ-ਹਾਂਜੀ
ਬਹੁਤ ਮੇਲਾ ਬਹੁਤ ਵਧੀਆ ਭਰਦਾ, ਇਹਨਾ ਝੂਲੇ-ਚਾਲੇ ਅੱਠ-ਦਸ ਦਿਨ ਦਸ ਦਿਨ ਮੇਰੇ ਖਿਆਲ ਨਾਲ ਲੱਗਦਾ ਹੈ ਉਹ ਮੇਲਾ।
ਪਾਸੇ ਲੱਗਦਾ ਕੀ?
ਨਹੀਂ ਰੁਧਿਆਣੇ ਕੋੋਲ ਆ।
ਲੁਧਿਆਣੇ ਕੋਲ ਅੱਛਾ।
ਹਾਂਜੀ, ਉੱਥੇ ਨਾ ਬਾਬਾ ਅਹ ਬਾਬ ਬਾਬੇ ਦੀ ਜਗ੍ਹਾ ਹੈ ਉੱਥੇ ਕਣਕ ਅਹ ਕਣਕ ਦਾ ਦਾਨ ਕਰਕੇ ਜਾਂਦੇ। ਫਿਰ ਬਹੁਤ ਵਧੀਆ ਮੱਥਾ ਟੇਕਦੇ ਉੱਥੇ।
ਅੱਛਾ-ਅੱਛਾ ਚਲੋ ਵਧੀਆ ਜੀ।
ਹੋਰ ਤੁਸੀਂ ਅਹ ਹਜੂਰ ਸਾਹਿਬ ਨੀ ਜਾ
ਨਹੀਂ ਅਸੀਂ ਜਾਣਾ ਸੀ ਬਟ ਪਲੈਨ ਜਾ ਈ ਕੈਂਸਲ ਹੋ ਗਿਆ ਸੀ ਕੋਈ ਨਾ ਜਾਵਾਂਗੇ ਅਸੀਂ।
ਏ ਸੀ ਵਿੱਚ ਜਾਇਓ ਐਤਕੀ ਤੁਸੀਂ ਗਰਮੀ ਬਹੁਤ ਆ।
ਹਾਂਜੀ-ਹਾਂਜੀ ਵੈਸੇ ਤੁਸੀਂ ਪਰਸੋਂ ਸ਼ੋ ਤੇ ਸ਼ੋਪਿੰਗ ਕਰਨ ਗਏ ਸੀ ਕੋਈ ਦੁਕਾਨ ਚ। ਹਾਂਜੀ ਕੀ ਲੈਣ ਗਏ ਸੀ?
ਉਹਨਾਂ ਮੈਂ ਉਹ ਬੱਚੇ ਦੇ ਨਾ ਪੈਂਟਾਂ ਅਹ ਘਰੇ ਪਾਉਣ ਵਾਲੇ ਨੇ ਟੀ ਸ਼ਰਟਾਂ ਪਜਾਮੇ ਵਗੈਰਾ ਨੀ ਆਉਂਦੇ।
ਅੱਛਾ-ਅੱਛਾ ਲੋਰਾਂ, ਪੈਂਟਾਂ
ਹਾਂ ਗਰਮੀਆਂ ਵਾਲੇ, ਉਹ ਵਧੀਆ ਆਏ ਹੋਏ ਆ ਆਪਣੇ ਮਾਰਕੀਟ ਵਿੱਚ ਗਰਮੀਆਂ ਕਰਕੇ ਵਧੀਆ ਆਏ ਹੋਏ ਆ।
ਚਲੋ ਵਧੀਆ ਫੇਰ ਤਾਂ ਜੀ।
ਗਈ ਸੀ ਨਾ ਉੱਥੇ ਨਾ ਇੱਕ ਸ਼ੋਪ ਖੋਲੀ ਹੈ ਗੋਲਡ ਦੀ। ਇੰਨੀ ਸੋਹਣੀ ਸ਼ੋ ਸ਼ੋਪ ਸ਼ੋਪ ਖੋਲੀ। ਬਹੁਤ ਵਧੀਆ ਲੱਗੀ ਮੈਨੂੰ।
ਅੱਛਾ ਜੀ।
ਮੈਂ ਇਹੀ ਚਾਹੁੰਦੀ ਮੈਂ ਕਿਹਾ ਗੋਲਡ ਦੀ ਦੁਕਾਨ ਤਾਂ ਖੋਲੀ ਜਾਂਦੇ ਆ ਗੋਲਡ ਸਸਤਾ ਵੀ ਹੋਣਾ ਚਾਹੀਦਾ।
ਹਾਂਜੀ-ਹਾਂਜੀ ਸਹੀ ਕਿਹਾ ਬਟ ਗੋਲਡ ਬ ਬਹੁਤ ਮਹਿੰਗਾ ਹੋ ਗਿਆ ਅੱਗੇ ਸਿਲਵਰ ਵੀ ਮਹਿੰਗਾ ਹੋ ਗਿਆ ਜੀ।
ਪਹਿਲੇ ਸਸਤਾ ਸੀ ਤਾਂ ਖ਼ਰੀਦ ਲੈਂਦੇ ਸੀ। ਫਿਰ ਹੁਣ ਇੰਨਾ ਮਹਿੰਗਾਾ ਏ ਖਰੀਦਿਆ ਵੀ ਨਹੀਂ ਜਾਂਦਾ।
ਹਾਂਜੀ ਸਹੀ ਕਿਹਾ ਅੱਗੇ ਤਾਂ ਹਲੇ ਮਤਲਬ ਬਹੁਤ ਮਹਿੰਗਾਈ ਵੀ ਵੱਧਣੀ ਆ ਹਲੇ ਤਾਂ ਪਿਆ ਵੀ ਪਏ ਨੇ ਜੀ।
ਹਾਂਜੀ, ਹੁਣ ਦੇਖੋ ਜੇ ਵਿਆਹ ਦੇ ਕਹਿੰਦੇ ਵਿਆਹ ਦੇ ਜਦ ਸੀਜਨ ਹੁੰਦੇ ਆ ਫਿਰ ਘੱਟ ਜਾਂਦਾ ਕਹਿੰਦੇ।
ਪਤਾ ਨੀ ਜੀ ਮੈਂ ਕਦੇ ਸੁਣਿਆ ਨੀ ਏਦਾਂ।
ਹਾਂਜੀ ਫਿਰ ਤੁਸੀਂ ਜਦ ਤੁਹਾਡੇ ਆਪਣੇ ਪੰਜਾਬੀ ਵਿੱਚ ਤੁਸੀਂ ਅ ਮੈਰਿਜ ਦੇ ਟਾਈਮ ਤੇ ਜੋ ਦੁਲਹਨ ਹੁੰਦੀ ਆ ਉਹਦੇ ਵਿੱਚ ਤੁਸੀਂ ਸੂਟ ਸੂਟ ਪਾਂਦੇ ਦੇ ਕਿ ਲਹਿੰਗੇ ਵਗੈਰਾ ਪਾਂਦੇ?
ਅਹ ਦੇਖੋ ਜੋ ਅਸੀਂ ਵਿਆਹ ਕਰਦੇ ਹਾਂ ਨਾ ਤਾਂ ਜੋ ਲਾਵਾਂ ਲੈਣੀਆਂ ਹੁੰਦੀਆਂ ਉਦੋਂ ਸੂਟ ਪਾ ਲੈਂਦੇ ਆ ਤੇ ਪੈਲਸ ਚ ਜਦੋਂ ਵਿਆਹ ਹੁੰਦਾ। ਤੇ ਉਦੋਂ ਲਹਿੰਗਾ ਪਾ ਲੈਂਦੇ ਆ ਜੀ।
ਹਾਂਜੀ ਹੋਣਾ ਵੀ ਚਾਹੀਦਾ ਕਹਿੰਦੇ ਲਹਿੰਗੇ ਦੇ ਬਹੁਤ ਉਹ। ਵਧੀਆ ਨ ਹੁੰਦਾ ਨਾ ਕਹਿੰਦੇ ਲਹਿੰਗਾ ਆਪਣੇ ਗੁਰੂਆਂ ਵਿੱਚ।
ਹਾਂਜੀ-ਹਾਂਜੀ ਸਹੀ ਕਿਹਾ।
ਸੂਟ ਦੇ ਵਧੀਆ ਨਾ।
ਹਾਂਜੀ-ਹਾਂਜੀ।
ਹਾਂਜੀ ਸਾਡੇ ਵੀ ਮ ਮਹਾਰਾਸ਼ਟਰ ਵਿੱਚ ਅਸੀ ਗੁਰੂਦੁਆਰੇ ਨਾ ਕੀਰਤਨ ਤੇ ਕੀਰਤਨ ਕਰਦੇ ਹੁੰਦੀ ਸੀ ਵਾਜ਼ੇ ਤੇ ਸਾਰੇ ਕੁੜੀਆਂ ਮਿਲ ਕੇ ਤਾਂ ਅਸੀਂ ਨਾ ਫਰਾਕ ਵਗੈਰਾ ਪਾ ਕੇ ਜਾਂਦੇ ਹੁੰਦੇ ਸੀ ਨਾ ਸਾਡੇ ਉੱਥੇ ਭਾਈ ਸਾਹਿਬ ਸੀ ਨਾ ਬਹੁਤ ਵਧੀਆ ਭਾਈ ਸਾਹਿਬ ਸੀ ਅਹ ਕੁੜੀਆਂ ਨੂੰ ਅਕਲ ਵਗੈਰਾ ਦਿੰਦੇ ਹੁੰਦੇ ਸੀ। ਗੱਲਾਂ ਸ ਸਿਆਣੀਆਂ ਗੱਲਾਂ ਸਮਝਾਉਂਦੇ ਹੁੰਦੇ ਸੀ।
ਅੱਛਾ ਜੀ।
ਉਹਦੀ ਵੋਟੀ ਵੀ ਉਹਨਾਂ ਦੀ ਘਰ ਵਾਲੀ ਵੀ ਬਹੁਤ ਵਧੀਆ ਸੀ।
ਅੱਛਾ-ਅੱਛਾ।
ਉੱਥੇ ਅਹ ਮਹਾਰਾਸ਼ਟਰ ਵਿੱਚ। ਹਾਂਜੀ ਉਨਾਂ ਦਾ ਮਤਲਬ ਹਾਂਜੀ ਉਹ ਨਾ ਮਤਲਬ ਕੁੜੀਆਂ ਨੂੰ ਬਹੁਤ ਅਹ ਵਧੀਆ ਗੱਲਾਂ ਸੁ ਸੁਣਾਉਂਦੇ ਹੁੰਦੀ ਸੀ ਕਿ ਐਮੇ ਕਰਨਾ ਚਾਹੀਦਾ ਐਮੇ ਕਰਨਾ ਚਾਹੀਦਾ। ਤਾਂ ਫੇਰ ਨਾ ਉਹ ਫਰਾਕ ਜਦੋਂ ਅਸੀਂ ਪਾ ਕੇ ਜਾਂਦੇ ਹੁੰਦੇ ਸੀ ਨਾ ਉਹ ਸਾਨੂੰ ਵੱਜ ਤੇ ਵੀ ਨੀ ਬੈਠਣੇ ਦਿੰਦੇ ਹੁੰਦੇ ਸੀ।
ਅੱਛਾ ਜੀ ਸਟ੍ਰਿਕਟ ਸੀ ਮਤਲਬ ਜ਼ਿਆਦਾ। ਕ ਸੀ ਜ਼ਿਆਦਾ। ਹਾਂਜੀ ਵੈਸੇ ਗੁਰਦੁਆਰੇ ਆਪਾਂ ਜਾਂਨੇ ਹਾਂ ਤਾਂ ਲੈਂ ਮਤਲਬ ਸੂਟ ਪਾ ਕੇ ਜਾਣੇ ਚਾਹੀਦੇ ਹੈ। ਕੀ ਹੁੰਦੇ ਫਰੋਕ ਸ਼ਾਕ?
ਹਾਂਜੀ-ਹਾਂਜੀ।
ਹਾਂਜੀ।
ਹੁੰ ਹੋਰ, ਹੋਰ ਤੁਸੀਂ ਫਿਰ
ਹਾਂਜੀ, ਹਾਂਜੀ-ਹਾਂਜੀ, ਅਸੀਂ ਵੈਸੇ ਤੁਹਨੂੰ ਪਏ ਤਾਂ ਕੀ ਚੀਜ਼ ਹੁੰਦੀ ਸਾਡੇ ਉਰੇ ਤਾਂ ਪੋਏ ਮਿਲਦੇ ਨੀ ਜੀ।
ਸਾਡੇ ਨਾ ਮਿਲਦੇ ਤਾਂ ਹੈਗੇ ਪਰ ਵਧੀਆ ਨੀ ਮਿਲਦੇ ਮਹਾਰਾਸ਼ਟਰ ਵਾਲੇ ਕੋਈ ਮਿਲਦੇ ਹੀ ਨੀ ਸਾਨੂੰ ਸਾਡੇ ਇੱਥੇ।
ਅੱਛਾ ਜੀ ਕੀ ਕਹਿੰਦੇ ਆ ਇਹਨਾਂ ਨੂੰ ਪੋਇਆਂ ਨੂੰ ਪੰਜਾਬ ਚ? ਅੱਛਾ ਜੀ ਸਾਡੇ ਉਰ ਤਾਂ ਮਿਲਦੇ ਹੀ ਨੀ ਜੀ। ਕੀ ਦੱਸੀਏ ਤੁਹਾਨੂੰ ਅਸੀਂ ਤਾਂ ਖਾਣ ਨੂੰ ਤਰਸੇ ਪਏ ਹਾਂ।
ਕਿਉਂ ਪੋਏ ਨੀ ਮਿਲਦੇ ਇੱਥੇ?
ਨਹੀਂ ਨਾ ਜੀ ਨਾ ਪੋਏ ਮਿਲਦੇ ਇੱਕ ਮੈਂ ਸਾਬੂ ਦਾਣਾ ਸੁਣਿਆ ਸਾਬੂ ਦਾਣੇ ਦੀ ਖਿਚੜੀ।
ਅੱਛਾ।
ਉਹ ਵੀ ਨੀ ਮਿਲਦੀ ਜੀ ਸਾਡੇ ਇਥੇ ਤਾਂ।
ਮਹਾਰਾਸ਼ਟਰ ਵਿੱਚ ਨਾ।
ਹਾਂਜੀ ਮਹਾਰਾਸ਼ਟਰ ਵਿੱਚ ਜੀ।
ਅੱਛਾ-ਅੱਛਾ ਸਾਡੇ ਸਾਡੇ ਇੱਥੇ ਤਾਂ ਮਿਲਦੇ ਆ ਪਰ ਖਾਂਦੇ ਨੀ ਆ। ਲੋਕ। ਕਹਿੰਦੇ ਸਾਬੂ ਦਾਣੇ ਵਿੱਚ ਨਾ ਸਾਬੂ ਦਾਣੇ ਨਾਲ ਕਬਜ਼ ਵਗੈਰਾ ਵੀ ਹੋ ਜਾਂ
ਹਾਂਜੀ-ਹਾਂਜੀ ਸਹੀ ਕਿਹਾ ਢਿੱਡ ਹੈਵੀ ਹੋ ਜਾਂਦਾ।
ਕਦੇ, ਕਦੇ-ਕਦੇ ਆਏ ਉਹਦੇ ਵ-ਵ ਵੜੇ ਵ-ਵ ਵੜੇ ਬਹੁਤ ਸਵਾਦ ਬੰਦੇ ਆਲੂ ਪਾ ਕੇ ਸ਼ਿੰਗਦਾਨੇ ਆਲੂ ਪਾ ਕੇ। ਮੂੰਗਫਲੀ ਦੇ ਗਿਰੂ ਨੀ ਆਉਂਦੇ ਹੋਏ ਆ ਸਾਡੇ ਪੰਜਾਬੀ ਵਿੱਚ ਤਾਂ ਮੂੰਗਫਲੀ ਦੇ ਗਿਰੂ ਗਿਰੂ ਬੋਲਦੇ ਆ।
ਉਹਨੇ ਸ਼ਿੰਦਣੇ ਕਹਿ ਦਿੰਦੇ ਨੇ ਜੀ।
ਫੇਰ ਉਹ ਆਲੂ ਉਬਾਲ ਕੇ ਵਗੈਰਾ ਉਹਦੇ ਪਕੌੜੇ ਵਗੈਰਾ ਬਹੁਤ। ਆਲੂ ਦੀ ਟਿੱਕੀ ਆ ਨ ਜਿਵੇਂ ਉਹ ਸਾਾਬੂਦਾਨ ਦੀ ਟਿੱਕੀ।
ਹਾਂਜੀ।
ਉਹ ਬਣਾਉਂਦੀ ਆ।
ਅੱਛਾ, ਅੱਛਾ।
ਫੇਰ ਤੁਸੀਂ ਜਹਾਜ ਵਿੱਚ ਕਦੇ ਸਫ਼ਰ ਕੀਤਾ ਹੈ।
ਹਾਂਜੀ, ਹਾਂਜੀ ਕੀਤਾ ਹੋਇਆ ਜੀ।
ਅੱਛਾ ਦੁਬਈ ਵਗੈਰਾ ਗਏ ਕਦੀ।
ਹਾਂਜੀ।
ਦੁਬਈ ਵਗੈਰਾ ਗਏ ਕੰ।
ਮੈਂਸਵਿਜ਼ਰਲੈਂਡ ਗਈ ਸੀ ਜੀ ਇੱਕ ਟਾਈਮ
ਅੱਛਾ, ਅੱਛਾ ਉਹ ਬਹੁਤ ਵਧੀਆ ਜਗ੍ਹਾ ਹੈ ਨਾ।
ਜੀ ਸਵਿਜ਼ਰਲੈਂਡ ਗਈ ਹੋਈਆਂ ਹੋਰ ਮੈਂ। ਅਹ ਇੱਥੇ ਗਈ ਹੋਈ ਆ ਬਾਲੀ ਗਈ ਹੋਈ ਆ ਘੁੰਮਣ ਹਨੀ ਮੂਨ ਤੇ ਗਈ ਸੀ ਜੀ।
ਅੱਛਾ, ਅੱਛਾ ਫਿਰ ਇਹਦਾ ਖਰਚਾ ਬਹੁਤ ਆ ਜਾਂਦਾ ਹੋਣਾ।
ਹਾਂਜੀ, ਹਾਂਜੀ ਖਰਚਾ ਤੇ ਬਹੁਤ ਆ ਜਾਂਦਾ।
ਅੱਛਾ, ਅੱਛਾ ਫੇਰ ਤੁਸੀਂ ਉੱਥੇ ਠੰਡ ਹੁੰਦੀ ਕਿ ਗਰਮੀ ਹੁੰਦੀ।
ਇੰਨੀ ਵੀ ਠੰਢ ਨੀ ਸੀ ਗਰਮੀ ਵੀ ਨੀ ਸੀ ਨੋਰਮਲ ਮੌਸਮ ਸੀ ਜੀ।
ਅੱਛਾ, ਅੱਛਾ।
ਹਾਂਜੀ।
ਤੇ ਫੇਸ਼ੀਅਲ ਵਗੈਰਾ ਕਰ ਲੈਂਦੇ ਮ ਮਹੀਨੇ ਦੇ ਮਹੀਨੇ।
ਹਾਂਜੀ। ਫੇਸ਼ੀਅਲ, ਐਬਰੋ ਜਿਵੇਂ ਵਰਧਏ ਕਰਾ ਲੈਂਦੇ ਆ ਜੀ।
ਅੱਛਾ। ਮੈਂ ਨਹੀਂ ਚੋਰ ਪੈਰੀ
ਹਾਂ ਉਹ ਨਹੀਂ ਉਹ ਨੀ ਕਦੇ ਕਰਾਇਆ।
ਉਹ ਕਰਵਾਇਆ ਕਰੋ ਫਿਰ ਤੁਸੀਂ ਹੱਥ ਪੈਰ ਮਨ। ਮਤਲਬ ਵਧੀਆ ਹੋ ਜਾਂਦੇ ਸਾਫ਼ ਹੋ ਜਾਂਦੇ।
ਹਾਂਜੀ- ਹਾਂਜੀ ਸਹੀ ਕਿਹਾ ਆ।
ਹਾਂਜੀ। ਉਹ ਨਾ ਜਿਵੇਂ ਅਹ ਘਰੇ ਘਰੇ ਵੀ ਕਰ ਸਕਦੇ ਤੁਸੀਂ। ਅਹ ਗਰਮ ਕੋ ਕੋਸੇ ਪਾਣੀ ਵਿੱਚ ਅਹ ਸ਼ੈਂਪੂ ਪਾ ਕੇ। ਕਿ ਹੋਰ ਉਹ ਪਾ ਕੇ ਅਹ ਹਾਈਡ੍ਰੋਜਨ ਨੀ ਆਉਂਦਾ ਆਪਣਾ।
ਹਾਂਜੀ -ਹਾਂਜੀ, ਹਾਂਜੀ -ਹਾਂਜੀ।
ਯੋਜਨ ਪਾ ਕੇ ਪੈਰ ਰੱਖ ਕੇ ਉਹਦੇ ਵਿੱਚ। ਬ ਇੱਕ ਕਿੱਟ ਮਿਲਦੀ ਮੈਨੀਕਿਓਰ ਪੈਡੀਕਿਓਰ ਦੀ। ਬਰਸ਼ ਵਗੈਰਾ ਉਹਦੇ ਨਾਲ ਉਹਦੇ ਵਿੱਚ ਸਾਰਾ ਕੁਛ ਮਿਲਦਾ।
ਅੱਛਾ ਜੀ ਕੋਈ ਨਾ ਮੈਂ ਕਦੇ ਟਰਾਈ ਕਰੂ ਜੀ।
ਹਾਂਜੀ।
ਹਾਂਜੀ ਹੋਰ ਸੁਣਾਓ ਤੁਸੀਂ। ਤੁਹਾਨੂੰ ਮਹਿੰਦੀ ਕੱਢਣੀ ਆਉਂਦੀ ਆ ਹੱਥਾਂ ਤੇ ਤੁਹਾਨੂੰ ਹੱਥਾਂ ਤੇ ਮਹਿੰਦੀ। ਕੱਢਣੀ ਆਉਂਦੀ ਆ
ਆਉਂਦੀ ਹੈ ਮੈਨੂੰ ਐਰੇਬਿਕ ਵੀ ਆਉਂਦੀ, ਦੁਲਨ ਮਹਿੰਦੀ ਵੀ ਆਉਂਦੀ ਮੈਨੂੰ। ਮੈਂਨੇ। ਮੈਂ ਕਵਾਰੇ ਹੁੰਦੇ ਪੰਜਾਹ ਪੰਜਾਹ ਹੱਥ ਮਹਿੰਦੀ ਦੇ ਕੱਡਦੇ ਹੁੰਦੀ ਸੀ।
ਅੱਛਾ, ਅੱਛਾ।
ਹੁਣ ਤਾਂ ਉੱਥੇ ਮਹਾਰਾਸ਼ਟਰ ਵਿੱਚ ਸਕੂਟੀਆਂ ਤੇ ਜਾਂਦੇ ਹੁੰਦੇ ਸੀ ਹੋਮ ਸਰਵਿਸ ਕਰਨੇ। ਮੈਂ ਪੈਦਲ ਜਾਂਦੀ ਹੁੰਦੀ ਸੀ ਲੋਕਾਂ ਦੇ ਘਰੇ ਮੇਰੇ ਕੋਲ ਸਾਈਕਲ ਵੀ ਨਹੀ ਸੀ।
ਅੱਛਾ ਜੀ।
ਇੰਨੀ ਦੂਰ ਦੂਰ ਮੈਂ। ਲੋ ਲੋਕਾਂ ਦੇ ਘਰੇ ਜਾਂਦੀ ਹੁੰਦੀ ਸੀ ਅਹ ਇੰਨਾ ਦੂਰ। ਦੂਰ ਅਹ ਮੈਂ ਤੁਰਕੇ ਜਾਂਦੀ ਹੁੰਦੀ ਸੀ
ਅੱਛਾ ਜੀ, ਫੇਰ ਤਾਂ ਵਧੀਆ ਹਨਾ ਜੀ।
ਹੂੰ, ਨ
ਸਾਡੇ ਉਰੇ ਤਾਂ ਕਿਸੇ ਨੂੰ ਮਹਿੰਦੀ ਵੀ ਨੀ ਆਉਂਦੀ, ਨਾ ਕਿਸੇ ਨੂੰ ਚੱਚੜਾ ਵਾ ਮਹਿੰਦੀ ਕੱਢ ਦਿੰਦਾ
ਅੱਛਾ ਮੇਰੇ ਨਾ ਜੋ ਕਸਟਮਰ ਸੀ ਨਾ, ਮੇਰੇ ਕਸਟਮਰ ਕਹਿੰਦੇ ਤੂੰ ਕਹਿੰਦੇ ਸਾਈਕਲ ਲੈ ਲਾ, ਮੈਂ ਕਿਹਾ ਬਸ ਤੁਰ ਕੇ ਤੁਰ ਕੇ ਮੈਨੂੰ ਵਧੀਆ ਲੱਗਦਾ।
ਸਾਈਜ਼ ਮਿਲਦੀ ਆ
ਹਾਂਜੀ, ਨਾਲੇ ਪਤਲੇ ਹੋ ਜਾਂਦੇ ਆ ਜੀ।
ਤੇਲ ਦਾ ਵੀ ਖਰਚਾ ਬਚ ਜਾਂਦਾ।
ਸਹੀ ਕਿਹਾ, ਸਹੀ ਕਿਹਾ।
ਹੁਣ ਤਾਂ ਸਾਈਕਲ ਤੁਹਾਨੂੰ ਤਾਂ ਪਤਾ ਹੀ ਹੈ, ਸਾਈਕਲ ਤਾਂ ਦਿਖਦਾ ਹੀ ਨੀ ਹੁਣ।
ਹਾਂਜੀ, ਹੁਣ- ਹੁਣ ਬੈਟਰੀਆਂ ਵਾਲੀ ਇੱਕ ਇਲੈਕਟ੍ਰਿਕ ਆਲੀਆਂ ਗੱਡੀਆਂ ਆ ਗੀਆਂ।
ਹੂੰ, ਉਸਦਾ ਖ਼ਤਰਾ ਵੀ ਆ।
ਹਾਂਜੀ ਸਹੀ ਕਿਹਾ, ਹਾਂਜੀ ਸਹੀ ਕਿਹਾ।
ਛ ਛਾਵੇਂ ਖੜਾ ਖੜਾਵਾਂਗੇ ਤਾਂ ਠੀਕ ਐ, ਜੇ ਧੁੱਪੇ ਖੜਾਵਾਂਗੇ ਉਹ ਅੱਗ ਵੀ ਲੱਗ ਸਕਦੀ।
ਹਾਂਜੀ -ਹਾਂਜੀ, ਸਹੀ ਕਿਹਾ।
ਹਾਂਜੀ, ਉਹਦਾ ਬਹੁਤ ਧਿਆਨ ਰੱਖਣਾ ਪੈਂਦਾ।
ਹਾਂਜੀ- ਹਾਂਜੀ
ਵੈਸੇ ਚੱਲ ਵਧੀਆ ਵੀ ਹੁੰਦਾ, ਤੇਲ ਬੱਚ ਜਾਂਦਾ। ਨਾਲੇ ਕਾ ਚਾ ਵਧੀਆ ਕ ਜੋਬ ਕੀਤੀ ਜਾਂਦੀ, ਲੋਕਲ- ਲੋਕਲ- ਲੋਕਲ ਵਾਸਤੇ ਠੀਕ।
ਹਾਂਜੀ -ਹਾਂਜੀ, ਮੈਂ ਵੀ ਮਤਲਬ ਯੂਜ ਤੇ ਹੋਆ ਵਾ
ਪਰ
ਨਹੀਂ -ਨਹੀਂ ਖ਼ਰਾਬ ਨੀ ਹੁੰਦੀ।
ਅੱਛਾ -ਅੱਛਾ ਜੇ- ਜੇ ਆਪਣੇ ਮਤ ਮਰਜੀ ਨਾਲ ਉਹ ਤੇਲ -ਤੇਲ ਦੀ ਵੀ ਕਰ ਸਕਦੇ, ਉਹਨੂੰ ਸਿਸਟਮ।
ਹਾਂਜੀ, ਨਹੀਂ -ਨਹੀਂ- ਨਹੀਂ- ਨਹੀਂ ਜੀ ਨਹੀਂ
ਅੱਛਾ -ਅੱਛਾ। ਅੱਛਾ, ਫੇਰ ਤੁਸੀਂ ਜਦ ਰੋਟੀ ਬਣਾਂਦੇ ਓ ਗੈਸ ਤੇ ਰਾੜਦੇ ਓ, ਕਿ ਤਵੇ ਤੇ ਰਾੜਦੇ ਓ।
ਅਹ ਥੋੜ੍ਹੀ ਜਿਹੀ ਗੈਸ ਤੇ, ਬਾਕੀ ਤਵੇ ਤੇ।
ਨਾ- ਨਾ ਤੁਸੀਂ ਗੈਸ ਤੇ ਨਾ ਰਾੜਿਆ ਕਰੋ, ਬਹੁਤ ਬਿਮਾਰੀਆਂ ਲੱਗਦੇ ਆ, ਤੁਸੀਂ ਤਵੇ ਤੇ ਹੀ ਰਾੜਿਆ ਕਰੋ।
ਅੱਛਾ ਜੀ,
ਹਾਂ, ਗੈ-
ਅੱਛਾ, ਅੱਛਾ।
ਫਿਰ ਤੁਸੀਂ ਅ ਅ ਸਿਰਵਰ ਦਾ ਤਵਾ ਵ ਵਰਤਦੇ, ਕੇ ਲੋਵੇ ਦਾ।
ਨਹੀਂ ਉਹ ਜੋ ਕਾਲਾ ਤਵਾ ਹੁੰਦਾ ਜੀ, ਉਹਹੀ ਯੂਜ਼ ਕਰਦੇ।
ਲੋਕਨ ਦਾ। ਲੋਵੇ ਦਾ, ਹਾਂਜੀ ਉਹ ਜਰ ਸਿਰਵਰ ਦਾ ਵੀ ਨੀ ਤਵਾ ਵਰਤਣਾ ਚਾਹੀਦਾ, ਉਹਨੂੰ ਸਿਰਵਰ ਨੀ ਖਾ ਵਧੀਆ, ਅਹ ਸਿਰਵਰ ਦਾ ਭਾਂਡਾ ਨਹੀਂ ਲੈਣਾ ਚਾਹੀਦਾ।
ਹਾਂਜੀ- ਹਾਂਜੀ ਸਹੀ ਕਿਹਾ।
ਕਹਿੰਦੇ ਸਟੀਲ ਦਾ ਭਾਂਡਾਂ ਵਧੀਆ ਹੁੰਦਾ।
ਹਾਂਜੀ -ਹਾਂਜੀ ਸਹੀ ਕਿਹਾ।
ਕਹਿੰਦੇ, ਸਿਰਵਰ ਨਾਲ ਕੈਂਸਰ ਵਗੈਰਾ ਹੁੰਦਾ ਹੈ।
ਅੱਛਾ ਅੱਛਾ ਜੀ, ਚਲੋ ਭੈਣ ਜੀ ਮੈਂ ਨਾ ਵੈਸੇ ਵੀ ਕੰਮ ਆ ਗਿਆ, ਮੈਂ ਤੁਹਾਨੂੰ ਬਾਅਦ ਚੋਂ ਕਾਲ ਕਰਦੀ ਆਂ। ਮੈਨੂੰ ਕੰਮ ਆ ਗਿਆ।
ਨਹੀਂ ਅਹ, ਤੁਸੀਂ ਮੇਰੀ ਗੱਲ ਤਾਂ ਸੁਣੋ। ਮੈਨੂੰ ਨਾ ਅ ਆਲੂ ਦੇ ਪਰੌਠੇ ਸਿਖਾ ਦੋ, ਕਿਵੇਂ ਬਣਾਉਂਦੇ।
ਆਲੂ ਦੇ ਪਰੌਂਠੇ, ਤਾਂ ਮੈਨੂੰ ਵੀ ਨੀ ਆਉਂਦੀ ਸੱਚੀ ਦਸਾਂ, ਔ ਆਲੂ ਨਿਕਲ ਜਾਂਦੇ ਨੇ ਜੀ।
ਤੇ ਮੂਲਿਆਂ ਦੇ।
ਮੂਲੀ ਦੇ ਵੀ, ਪਾਣੀ ਛੱਡ ਦਿੰਦੇ ਨੇ ਜੀ।
ਉਹ ਮੈਂ ਥੋਨੂੰ ਸਿਖਾਉਂਦੀ ਕਿਵੇਂ ਆਦੇ, ਔ ਅ ਕੱਦੂ ਕਸ ਕਰਕੇ ਮੂਲਿਆਂ ਫੇਰ ਤੁਸੀਂ ਨਾ ਨਿਚੋੜ ਕੇ ਉਹਨੂੰ, ਚੰਗੀ ਤਰ੍ਹਾਂ
ਹਾਂਜੀ
ਉਹਨੂੰ ਨਾ ਜੇ ਨਿਚੋੜਨਗੇ, ਤਾਜ਼ੇ ਬਣਾਏਗੇ, ਤਾਂ ਫਿਰ ਕਰਦੇ ਨਹੀਂ ਤੁਸੀਂ ਔ, ਜੇ ਤੁਸੀਂ ਮੂਲਿਆਂ ਬ ਕੱਦੂ ਕਸ ਕਰਕੇ ਰੱਖ ਦੇਦੇ, ਫਰਿੱਜ ਵਿੱਚ।
ਭੈਣ ਜੀ ਮੈਨੂੰ ਕੰਮ ਆ ਗਿਆ, ਮੈਂ ਤੁਹਾਨੂੰ ਬਾਅਦ ਚ ਕਾਲ ਕਰਦੀ ਆਂ।
ਹਾਂਜੀ ਹਾਂਜੀ, ਠੀਕ ਐ, ਠੀਕ ਐ।
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ